ਹੈਲੋ, ਸਤਿ ਸ਼੍ਰੀ ਅਕਾਲ ਜੀ, ਕੈਸੇ ਹੋ ਤੁਸੀਂ?
ਵਧੀਆ-ਵਧੀਆ ਤੁਸੀਂ ਸੁਣਾਓ?
ਹਾਂਜੀ, ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਹੈ ਬਸ, ਲੇਟੇ ਹੋਏ ਸੀ ਰੋਟੀ-ਰੋਟੀ ਖਾ ਕੇ
ਅੱਛਾ-ਅੱਛਾ ਤੁਹਾਡੇ ਪਾਸੇ ਮੌਸਮ ਕੈਸਾ ਫਿਰ ਅੱਜ।
ਮੌਸਮ ਤੇ, ਬਰਸਾਤ ਤੇ ਆਈ ਹੈ, ਵੈਸੇ
ਅੱਛਾ, ਸਹੀ ਹੈ ਇਹੀਓ ਹਾਲ ਸਾਡੇ ਪਾਸੇ ਪਤਾ ਪਿਛਲੇ ਦੋ ਦਿਨ ਤੋਂ, ਮੀਂਹ ਆਦਾ ਪਿਆ ਆ ਸੀ, ਲੇਕਿਨ ਅੱਜ ਧੁੱਪ ਨਿਕਲੀ ਤੇ ਇਤਨੀ ਤੇਜ਼ ਤੁਪ ਹੋ ਗਈ, ਗਰਮੀ ਇਤਨੀ ਜ਼ਿਆਦਾ ਗਰਮੀ ਹੋ ਗਈ ਨਾ, ਫਿਰ ਪਤਾ ਨ ਨਈ ਲੱਗਿਆ ਬਰਸਾਤ ਆਈ ਵੀ ਸੀ ਪਹਿਲਾਂ
ਹਾਂ, ਹਾਂ, ਇੰਜ ਈ ਹੋਇਆ ਐ
ਹਾਂਜੀ, ਸਾਡੇ ਪਾਸੇ ਏਦਾਂ ਹੀ ਹਾਲ ਹੈ, ਬਸ ਬਿਲਕੁਲ ਸਹੀ ਹੈ, ਨੋ ਵਜੇ ਪਤਾ ਇਤਨੀ ਤੇਜ਼ ਧੁਪ ਸੀ, ਐ ਲਗਦਾ ਦੁਪਿਹਰ ਹੋ ਗਈ ਏ,
ਹਾਂ -ਹਾਂ ਸ਼ਾਮੀ ਤੀਨ ਵਜੇ ਨਾਲ, ਮੌਸਮ ਠੀਕ ਨਾ, ਬਰਸਾਤ ਆਈ ਹੈ ਨਾ, ਫਿਰ ਠੀਕ ਹੋ ਗਿਆ ਸੀ, ਮੌਸਮ
ਅੱਛਾ- ਅੱਛਾ ਤੇ, ਮੈਂ ਤੁਹਾਨੂੰ ਇਹ ਪੁੱਛ ਤੁਸੀਂ ਇੱਕ ਚੀਜ਼ ਦੇਖੀ ਹੋਣੀ ਐਟੇ ਟਾਈਮ ਤੇ ਨਾ, ਬੱਚੇ ਫੋਨ ਬਹੁਤ ਜ਼ਿਆਦਾ ਯੂਜ ਕਰਦੇ ਨੇ, ਛੋਟੇ ਅਕਸਰ ਤੇ ਯੂਜ ਲੱਗ ਗਏ ਨੇ, ਫੋਨ ਵੱਡੇ ਦੇ ਪਰ ਚਲੋ ਕਰਦੇ ਹੀ ਨਈ, ਉਹਨਾਂ ਦੇ ਨੀਡ ਹੁੰਦੀ ਆ, ਲੋੜ ਹੁੰਦੀ ਐ ਛੋਟੇ, ਬਹੁਤ ਜ਼ਿਆਦਾ ਫੋਨ ਯੂਜ ਕਰਨ ਲੱਗ ਗਏ ਨੇ, ਅਜ ਦੇ ਟਾਈਮ ਤੇ,
ਹਾਂ- ਹਾਂ।
ਦੇਖੋ ਸਾਡੇ ਨਾ, ਪੜੋਸ ਚ਼ ਬੱਚਾ ਹੈਗਾ ਇੱਕ ਬਚਮਨ ਅਰੇ ਠੀਕ ਏ ਬਈ, ਸਾਡੇ ਪੜੋਸ ਚ ਬੱਚਾ ਹੈਗਾ, ਉਹ ਇੱਕ- ਇੱਕ ਡੇਢ ਸਾਲ ਦਾ ਸਾਰਾ ਤੇ ਉਹਨੂੰ ਪਤਾ ਫੋਨ, ਪਕੜਨਾ ਵੀ ਆਦਾ ਤੁਸੀਂ ਫੋਨ ਦੇ ਦੋਗੇ ਨਾ ਫੋਨ ਫੜ ਕੇ ਬੈਠਾ ਰਹੇਗਾ, ਔਰ ਜਿੱਥੇ ਬਾਓਗੇ ਨਾ, ਉੱਥੇ ਹੀ ਬੈਠਾ ਰਹੇਗਾ।
ਅੱਛਾ।
ਬਸ ਉਹ ਫੋਨ ਚੱਲਦਾ ਰਹੇਗਾ, ਕਾਰਟੂਨ ਚੱਲਦਾ ਦੇਖਦਾ ਰਹੇ ਗਾ ਉਹਨੂੰ ਕੋਈ ਮਤਲਬ ਨਹੀਂ ਕੋਈ ਉਹਦੀ ਮੰਮੀ ਉਹ ਕੋਲ ਹੈ, ਨਹੀਂ ਹੈ। ਉਹਦੇ ਪਾਪਾ ਦੇ ਕੋਲ ਹੈ, ਨਹੀਂ ਹੈ, ਉਹਨੂੰ ਕੋਈ ਮਤਲਬ ਨਈ ਉਹਨੂੰ ਕੋਈ ਆਪਣੇ ਕੋਲ ਬਾ ਲੇ ਬਸ ਫੋਨ ਦੇਦੇ ਉਹ ਕਾਰਟੂਨ ਵੇਖਦਾ ਨਾ ਚੁੱਪ ਰਹੇਗਾ, ਜਦੋਂ ਕੋਲ ਕੋ ਫ਼ੋਨ ਖੋਲੇਗਾ ਤਾਂ ਪਤਾ ਲੱਗਏਗਾ ਕਿ, ਮੇਰੇ ਮੈਂ ਕਿਧਰ ਆਇਆ ਦਾ, ਇਤਨੇ ਫੋਨ ਚ ਮਗਨ ਨੇ ਮਤਲ ਅੱਜ- ਕੱਲ੍ਹ ਦੇ ਟਾਈਮ ਤੇ,
ਹਾਂ, ਹਾਂ ਫੋਨ ਦੇ ਕੇ ਬੇਸ਼ਕ, ਉਨੂੰ ਕੋਈ ਚੁੱਕ ਕੇ ਲੈ ਜਾਂਦਾ ਉ ਵੀ ਨੀ ਪਤਾ ਹੈਗਾ
ਪਤਾ ਲੱਗਦਾ ਬਿਲਕੁਲ ਸਹੀ ਕਿਹਾ ਹਿ, ਤੁਸੀਂ ਫੋਨ ਤੇ ਚ ਕਹਿ ਰੇ, ਪਤਾ ਹੀ ਨੀ ਲੱਗਦਾ ਇਨਾ ਟਾਈਮ ਖਰਾਬ ਹੈ, ਮਤਲਬ ਇੰਨੇ ਜ਼ਿਆਦਾ ਮਸਤ ਬੱਚੇ ਫੋਨ ਵਿਚ, ਅਗਰ ਗਲਤੀ ਵੀ ਕੀਤੀ ਗਲਤੀ ਮਾਂ ਪਿਓ ਦੀ ਆ ਉਹਨਾਂ ਦੇ ਦੇਖੋ, ਮੇਰੇ ਹਿਸਾਬ ਨਾਲ ਕਿਉਂਕਿ ਤੁਸੀਂ ਅਗਰ ਪਤਾ, ਅੱਜ -ਕੱਲ੍ਹ ਦੀ ਮੰਮੀਆਂ ਨੂੰ, ਕੈਸੇ ਨੇ ਜਿਆਦਾਤਰ ਜੋ ਮੈਂ ਦੇਖਿਆ ਨੇ, ਬੱਚੇ ਨੂੰ ਫੋਨ ਦੇ ਦਿੱਤਾ, ਤੇ ਆਪ ਟੀ ਵੀ ਦੇਖਦੇ ਹੋਏ ਨੇ, ਆਪ ਕਿਸੇ ਨਾਲ ਗੱਲ ਕਰਦੇ ਵਾ, ਇਹਨੇ ਫੋਨ ਤੇ, ਆਪਣਾ ਟੀ ਵੀ ਵਖਦੇ, ਬੱਚਾ ਫੋਨ ਚਲਾਦਾ ਪਿਆ ਉਹ ਫੋਨ ਲੈ ਕੇ ਬੈਠਾਂ ਦਾ ਤੇ, ਹਾਂਜੀ- ਹਾਂਜੀ ਬੋਲੋ- ਬੋਲੋ ਕੀ ਬੋਲੋ, ਦੇਖੁੋ ਬਿਲਕੁਲ -ਬਿਲਕੁਲ ਬਿੱਲਕੁਲ ਦੇੋ, ਦੇੋ ਉਹੀ ਨਾ ਜੀ, ਅੱਜ ਦੇਖੋ ਉਹ ਆਦਤ ਪਾ ਰਹੇ ਨੇ, ਉਹਨਾਂ ਨੂੰ ਸਹੀ ਲੱਗਦੀ ਅੱਜ ਚੀਜ਼ ਚਲੋ ਅਸੀਂ ਆਦਤ ਪਾ, ਦੇ ਮਤਲਬ ਆਪਣੇ ਪੈਰ ਚੱਕ ਕੇ ਤੇ ਬੱਚੇ ਨੂੰ ਨੁਕਸਾਨ ਕਰ ਦਿੰਦੇ ਨੇ,
ਹਾਂ
ਉਹਦਾ ਮੈਂ ਦੇਖਿਆ ਉਹਦੀ ਮੰਮੀ ਕੰਮ ਕਰਦੀ ਰਏਗੀ ਤੇ ਉਹ ਬੱਚਾ ਫੋਨ ਦੇਖਦਾ ਰਹੇਗਾ ਉਹਦੀ ਮੰਮੀ ਟੀ ਵੀ ਵੇਖਦੀ ਰਏਗੀ ਤੇ ਉਹ ਆਪਣਾ ਫੋਨ ਤਕਦਾ ਰੇਗਾ ਮੰਮੀ ਕਿਸੇ ਨਾਲ ਗੱਲ ਕਰਦੀ ਬਾਰ ਖੜੀ ਜਈ ਏ। ਓ ਬੱਚਾ ਆਪਣਾ ਅੰਦਰ ਮਸਤ ਉਹਦੀ ਮੰਮੀ ਕਿੱਧਰੇ ਵੀ ਆ ਜਾ ਰਈ ਹੈ ਮਤਲਬ ਬੱਚੇ ਵੱਲ ਧਿਆਨ ਹੀ ਨਈ ਆ ਬੱਚੇ ਦਾ ਧਿਆਨ ਫ਼ੋਨ ਵੱਲ ਐ।
ਹਾਂ
ਉਹ ਫਿਰ ਪਤਾ ਬਿਲਕੁਲ ਇਤਨਾ ਫੋਨ ਯੂਜ ਕਰਦਾ ਓ ਮੰਨੋ ਕਿ ਹੁਣ ਅਗ ਤਾਂ ਵੱਡਾ ਹੋਏਗਾ ਦੇਖੋ ਅੱਖਾਂ ਵਿੱਚ ਪ੍ਰੋਬਲਮ ਹੋ ਜਾਏਗੀ ਆਈਸੈਡ ਵੀਕ ਹੋ ਜਾਏਗੀ ਚਸ਼ਮਾ ਲਗਾਣਾ ਪਏਗਾ ਬੱਚੇ ਨੂੰ ਉਸਨ ਡੇਢ ਸਾਲ ਦਾ ਬੱਚਾ ਇਤਨੀ ਜਿੱਦ ਕਰਦਾ ਫੋਨ ਦੀ ਬਹੁਤ ਜਾਦਾ ਜਿੱਦ ਕਰਦੇ ਨੇ ਬ ਚੇ ਫੋਨ ਹੁੰਦੀ ਔਰ ਅੱਜ ਕੱਲ੍ਹ ਦੇ ਕਈ ਬਿਲਕੁਲ ਕਈ ਬੱਚੇ ਪਤਾ ਐਸੇ ਦੇਖੇ ਨੇ ਮੈਂ ਜੋ ਮਤਲਬ ਰੋਟੀ ਵੀ ਖਾਣਗੇ ਤੇ ਫੋਨ ਦਿਖਾਓ ਪੈਲਾਂ
ਹਾਂ
ਤਾਂ ਤੇ ਰੋਟੀ ਖਾਂਦੇ ਮ ਤੁਸੀਂ ਫੋਨ ਖੋਲੋ ਰੋਟੀ ਖਾਣੀ ਬੰਦ ਕਰ ਦੇਣਗੇ।
ਰੋਟੀ ਖਾਣੀ ਹਾਂ-ਹਾਂ ਛੋਟੇ ਬੱਚੇ ਦੀ ਇਹ ਆਦਤ ਬਣਗੀ ਅੱਜ ਕੱਲ
ਬਿਲਕੁਲ ਸ ਮੈਂ ਉਹੀ ਤੇ ਕੈਂਦੀ ਸਾਡੇ ਘਰ ਤਾਂ ਫਿਰ ਬੱਚੇ ਹੈਗੇ ਨੇ ਤੇ ਮੈਂ ਉਹ ਬੋਲੀ ਕਿ ਫੋਨ ਦੇਖਣਾ ਨਾ ਇੱਕ ਟਾਈਮ ਏ ਤੁਸੀਂ ਇੱਕ ਘੰਟਾ ਫੋਨ ਦੇਖੋ ਪੂਰਾ ਦਿਨ ਹੀ ਤੁਹਾਡੇ ਵਾਸੇ ਕਾਫੀ ਏ।
ਹਾਂ-ਹਾਂ
ਹੈਨਾ ਦੇਖੋ ਇੱਕ ਟਾਈਮ ਹੈ ਹਰ ਚੀਜ਼ ਦਾ ਕਿਉਂਕਿ ਅਗਰ ਅਸੀਂ ਉਹਨਾਂ ਨੂੰ ਖਿਲਾਫ਼ ਇੱਕ ਚੀਜ਼ ਹੋਰ ਪਤਾ ਕੀ ਬੱਚੇ ਫੋਨ ਤੇ ਬਿਜੀ ਨੇ ਜਾਦਾ ਫੇਰ ਓ ਕੀ ਨਾ ਓ ਤੁਰਨਾ ਨਾ ਓ ਸਿੱਖਣਾ ਨਾ ਰਿਰਣਾ ਓ ਕੁਛ ਕਰ ਨੀ ਪਾਂਦੇ ਹਰ ਚੀਜ਼ਾਂ ਫਿਰ ਸਰੀਰ ਮਜ਼ਬੂਤ ਨਹੀਂ ਹੋ ਪਾਂਦੇ।
ਸਹੀ ਗੱਲ ਏ।
ਉਹ ਫਿਰ ਮਾਵਾਂ ਡਾਕਟਰ ਨੂੰ ਕੈਂਣਗੇ ਸਾਡੇ ਬੱਚਾ ਤੁਰਦਾ ਨੀ ਪਿਆ ਤੇ ਬੋਲਦਾ ਨੀ ਪਿਆ ਜਾਂ ਹੱਡੀਆਂ ਐ ਹੋਆਂ ਨੇ ਤੁਰਦਾ ਨੀ ਪਿਆ ਤੁਰ ਨੀ ਪਾ ਰਿਆ ਖੜਾ ਨੀ ਹੋ ਰਿਆ ਤੇ ਸਿਖਾਏ ਨੇ ਤੁ ਕੋ ਕਰੇਗਾ ਪਰ ਤੁਸੀਂ ਸਿਖਾਓ ਉਹਨੂੰ ਕਿ ਫੋਨ ਕੱਟ ਦਓ ਉਹਨੂੰ ਤੇ ਉਹਨੂੰ ਤੁਰਨਾ ਰਿੜਣਾ ਸਿਖਾਓ ਤਾਂ ਤੇ ਓ ਤੁਰੇ ਰਿੜੇ
ਹਾਂ-ਹਾਂ
ਹਾਂਂਜੀ ਬੋਤ ਦੇਖੋ ਫੋਨ ਦਾ ਤਾਂ ਬੋਤ ਹਾਂਜੀ ਹ ਬੋਤ ਆਦਿ ਹੋ ਗਏ ਨੇ।
ਹਾਂ
ਔਰ ਇੱਕ ਚੀਜ਼ ਨੂੰ ਪਤਾ ਕੀ ਬੱਚੇ ਚੇ ਹੋਰ ਚੀਜ਼ ਆ ਗਈ ਹੈ ਕਿ ਫਾਸਟ ਫੂਡ ਖਾਣਾ।
ਹਾਂ
ਦਾ ਖਾਣਾ ਮੋਮੋਸ ਚੋਮਿਨ
ਬਸ
ਸਪਰਿੰਗ ਰੋਲ ਇਹ ਚੀਜ਼ ਬੋਤ ਜਾਦਾ ਹੋ ਗਈ ਇੱਕ ਬੱਚਿਆਂ 'ਚ
ਹਾਂ ਇਹਦੇ ਬਗੈਰ ਤੇ ਰੋਟੀ ਵੀ ਖਾਂਦੇ ਹੋ ਰੋਟੀ ਖਾਂਦੇ ਹੀ ਨਈ ਕਹਿਣਗੇ ਇਹੀ ਖਾਣਾ ਅਸੀਂ
ਬਿਲਕੁਲ ਸਹੀ ਗੱਲ ਏ ਤੁਸੀਂ ਕੈ ਦੋਗੇ ਨਾ ਅਸੀ ਦਾਲ ਰੋਟੀ ਰੋਟੀ ਬਣਾਈਏ ਕੈਣਗੇ ਨੀ ਦਾਲ ਰੋਟੀ ਨੀ ਬਜ਼ਾਰੋਂ ਦਸ ਰੁਪਏ ਦੇ ਦੋ ਮੈਗੀ ਲੈਂਣੇ ਹ ਅਸੀਂ ਮੈਗੀ ਨਾਲ ਰੋਟੀ ਖਾ ਲਾਂਗੇ ਹਾਂ।
ਜਿਹੜੀ ਨੁਕਸਾਨ ਕਰਦੀ ਏ।
ਬਿਲਕੁਲ ਕੈਂਣ ਓਹੀ ਤੇ ਕੈਂਣੀ ਵੀ ਤੂੰ ਦਾਲ ਰੋਟੀ ਦੇ ਦੋ ਨਾ ਕੈਂਣ ਦਾਲ ਰੋਟੀ ਨੀ ਖਾਣੀ ਦਸ ਰੁਪਏ ਮੈਗੀ ਲੈਣੇ ਆ ਬਾਜਾਰੋ ਦਸ ਰੁਪਏ ਆਲੀ
ਹਾਂ ਮੈਗੀ ਲੈ ਆਣੇ ਆ।
ਉਹ ਨਾਲ ਰੋਟੀ ਖਾ ਲਾਂਗੇ ਅਸੀਂ
ਹਾਂ ਉਹ ਏ ਈ ਨਾ ਫਿਰ ਤ ਵੀ ਕਿੰਨੇ ਨੁਕਸ
ਬਿਲਕੁਲ ਕਿਤਨਾ ਨੁਕਸਾਨ ਦੇਖੋ ਮੈਦਾ ਹੁੰਦਾ ਨਾ ਮੈਦਾ ਹਜ਼ਮ ਹੋਣ ਚੇ ਬਹੁਤ ਟਾਈਮ ਲੈਂਦਾ।
ਹਾਂ।
ਮੈਦਾ ਹਜਮ ਹੋਨ ਇਚ ਬਹੁਤ ਜ਼ਾਦਾ ਬਹੁਤ ਸਰੀਰ ਪਤਾ ਨਹੀਂ ਕਿ ਮੈਦਾ ਜੰਮ ਜਾਂਦਾ ਐ ਸਾਡੀ ਆਂਦਰਾ ਦੇ ਅੰਦਰ ਤੂੰ ਜਦ ਤੱਕ ਉਹਸੀਂ ਹਜ਼ਮ ਕਰ ਹੀ ਨਹੀਂ ਪਾਂਦੇ ਉਹਨੂੰ ਤੇ ਬਹੁਤ ਟਾਈਮ ਲੈਂਦਾ ਹਜਮ ਹੋਨ ਇਚ ਹਜੇ ਪਿੱਛੇ ਕਦੀ ਅ ਚਾਰ-ਪੰਜ ਸਾਲ ਪਹਿਲੇ ਇੱਕ ਬੱਚਾ ਬੜੇ ਚੋਮਿਨ ਖਾਂਦਾ ਸੀ ਹੱਦ ਤੋਂ ਬਦ ਚੋਮਿਨ ਖਾਂਦਾ ਸੀ ਤੇ ਪਤਾ ਉਹ
ਹਾਂ।
ਉਹ ਵਚਾਰਾ ਖਤਮ ਵੀ ਹੋ ਗਿਆ, ਚੋਮਿਨ ਖਾ-ਖਾ ਕੇ ਕਿਉਂਕਿ ਮੈ ਉਹਦੀ ਆਤਰਾ ਚ ਚਮੜ ਗਿਆ ਸੀ।
ਹਾਂ।
ਜਦੋਂ ਉਹਦਾ ਉਹ ਮਤਲਬ ਪੋਸਟਮਾਰਟਮ ਹੁੰਦਾ ਆ ਪਤਾ ਨੀ ਕਿਆ ਹੋਇਆ ਡਾਕਟਰ ਚੈੱਕ ਕੀਤਾ ਉਹਨੂੰ ਤੇ ਅੰਦਰ ਨੂਡਲਸ ਨਿਕਲੇ, ਅੰਦਰ ਨੂਡਲਸ ਜੰਮੇ ਹੋਏ।
ਹਾਂ।
ਹੁਣ ਅਸੀਂ ਬੱਚਿਆਂ ਨੂੰ ਕਹਿ ਦਾਂਗੇ ਨਾ ਕਿ ਨਾ ਹਾਂਜੀ। ਗੱਲ ਦੇ ਨਈਂ ਨੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਔ। ਅਸੀਂ ਹਜਮ ਈ ਨੀ ਕਰ ਪਾਂਦੇ ਨਾਂ ਇਹਨੂੰ, ਉਹ ਪਹਿਲੇ ਦੇਖੋ ਪਹਿਲੇ ਜਦੋਂ ਟਾਈਮ ਸੀ ਨਾ ਤੇ ਪਹਿਲੇ ਮੋਮੋਜ਼ ਨਾ ਪਹਿਲੇ ਨੀ ਸੀ, ਮੋਮੋਸ ਹਜੇ ਪੰਜ, ਪੰਜ ਛੀ ਦੱਸ ਸਾਲ ਹੋਏ ਮੋਮੋਸ ਨੂੰ ਆਏ ਹੋਏ ਮੈਨੂੰ ਲੱਗਦਾ। ਸੱਤ-ਅੱਠ ਸਾਲ ਇੰਡੀਆ ਚ ਆਏ ਹੋਏ। ਹਨਾਂ, ਪਹਿਲੇ ਜ਼ਿਆਦਾ ਮੈਦਾ ਸੀ ਭਠੂੂਰਿਆਂ ਚ ਜਾਂ ਸਮੋਸੇ ਜਾਂ ਮੱਠੀ ਵਗੈਰਾ ਖਾ ਲਈ ਤੇ ਖਾ ਲਈ।
ਹਾਂ ਹਾਂ।
ਭਠੂਰੇ ਤੇ ਭਠੂਰੇ ਘਰਕੇ ਤੇ ਕੋਈ ਰੋਜ਼ ਖਾਂਦਾ ਨੀ ਸੀ ਪਹਿਲਾਂ ਹੇਨਾ ਸਮੋਸੇ ਵੀ ਕੋਈ-ਕੋਈ ਖਾਂਦਾ ਸੀ, ਲੇਕਿਨ ਹੁਣ ਮੋਮੋਸ ਐਂ ਚੀਜ਼ ਨਾ ਕਿ ਮੋਮੋਜ਼ ਹੋ ਗਏ, ਫਿਰ ਮੈਗੀ ਆ ਗਈ, ਫਿਰ ਪਾਸਤਾ, ਫਿਰ ਮੈਂਕਰੋਨੀ ਆ ਗਈ ਫਿਰ ਇਸ ਚੀਜ਼ਾਂ ਵਧ ਨਾ ਮੈਦਾ ਤੇ ਹੁਣ ਉਹ ਇੱਕ ਆਪਸ਼ਨ ਬਣ ਗਿਆ ਕਿ ਜਿੰਨਾ ਬਾਜ਼ਾਰ ਚ ਆਟਾ ਉਹਨਾ ਬਾਜ਼ਾਰ ਚ ਮੈਦਾ ਵੀ ਐ।
ਬੌਤ ਜਿਆਦਾ।
ਉਹ ਪਹਿਲੇ ਮੈਦਾ ਘੱਟ ਸੀ ਤੇ ਆਟਾ ਜ਼ਿਆਦਾ ਵਿਕਦਾ ਸੀ।
ਹਾਂਜੀ।
ਹੁਣ ਨਾ ਦੋਵੇਂ ਇਕੁਅਲ ਹੋ ਗਏ ਇਤਨਾ ਜ਼ਿਆਦਾ ਮੈਦਾ ਬਾਜ਼ਾਰ ਦੇ ਵਿੱਚ ਆ ਗਿਆ ਬੱਚੇ ਨੁਕਸਾਨ ਕਿਤਨਾ ਕਰਦਾ ਏਨਾ ਲੇਕਿਨ ਇਹ ਸਮਝਦੇ ਈ ਨਈਂ।
ਹਾਂਜੀ ਬਸ ਨਈਂ ਸਮਝਦੇ ਦੀਦੀ ਹੋ ਗਏ ਨੇ ਬੱਚੇ। ਆਦਤ ਪੈ ਗਈ ਐ ਨਾ ਉਹਨਾਂ ਨੂੰ, ਆਦਤ ਪੈ ਗਈ ਉਹਨਾਂ ਨੂੰ ਇਸ ਚੀਜ਼ ਦੀ ਨਾ।
ਸਹੀ ਕਹਿੰਦੇ ਨੇ ਔ ਤੁਸੀਂ, ਦੇਖੋ ਆਦਤ ਪਾਣ ਵਾਲੇ ਵੀ ਤਾਂ ਅਸੀਂ ਆਂ।
ਹਾਂ ਅਗਰ ਨਈਂ ਜਾਕੇ ਫੋਨ ਚ ਆਰਡਰ ਕਰ ਦੇਣਾ ਉਹਨਾਂ ਨੇ।
ਬਿਲਕੁਲ ਸਹੀ ਕਹਿੰਦੇ ਫੋਨ ਤੋਂ ਔਡਰ ਕਰਦੇਨਾ ਬਿਲਕੁਲ ਮਤਲਬ ਇੱਕ ਸਹੂਲੀਅਤ ਬੱਚਿਆਂ ਨੂੰ ਬਣਾ ਲਿਆ ਆ।
ਹਾਂ ਬਸ ਬਸ।
ਕਹਿੰਣਾ ਕਿ ਟਾਈਮ ਬੇ ਟਾਈਮ ਚੱਲੋ ਕਿਸੇ ਨੂੰ ਲੋੜ ਐ ਕਿ ਚਲੋ ਭਈਆ ਤੁਸੀਂ ਮੰਗਵਾ ਲਓ ਫੋਨ ਤੋਂ ਤੇ ਖਾ ਲਓ ਹੁਣ ਇਹਨਾਂ ਮਜ਼ਾਕ ਬਣਾ ਲਿਆ ਕਿ ਕੁਛ ਬਣਾਉਣ ਦਾ ਮਨ ਨੀ ਐ, ਲਿਆਓ ਕਰੀਓ ਔਨਲਾਈਨ, ਕੁਛ ਮਨ ਨੀ ਐ ਲਿਆਓ ਔਨਲਾਈਨ। ਮੰਗਵਾ ਲੈਂਦੇ ਹਾਂ ਲਿਆਓ ਮੈਗੀ ਲੈਦੇ ਆ ਫੋਨ ਦੇ ਦਿਉ ਨੀ ਰੋਟੀ ਨੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਚੀਜਾਂ ਨਾ ਬਹੁਤ ਕੋਮਨ ਹੋ ਗਈ ਸਾਡੇ ਸ਼ਹਿਰਾਂ ਚ।
ਦਸ ਮਿੰਟ ਚ ਅਗਲੇ ਲੈ ਕੇ ਆ ਜਾਂਦੇ ਨੇ ਬਈ ਇਕ ਔਡਰ ਕਰੋ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮਤਲਬ ਪਿੰਡਾਂ ਵਾਲੇ ਸਾਈਡ ਮੈਨੂੰ ਲੱਗਾ ਸ਼ਾਇਦ ਚੀਜ਼ਾਂ ਘੱਟ ਨੇ ਮੈਂਦਾਂ ਮੁਦਾ।
ਹਾਂ।
ਆਪਣੇ ਸ਼ਹਿਰਾਂ ਵਾਲੀ ਸਾਈਡ ਵੇ ਆਈ ਨਾ ਤੇ ਬਹੁਤ ਜ਼ਿਆਦਾ ਨੇ ਜੇ ਉੱਥੇ ਨਾ ਠੇਲੇ ਜ਼ਿਆਦਾ ਲਾਂਦੇ ਲੋਕੀ। ਜਗ੍ਹਾ ਜਗ੍ਹਾ ਤੇ ਮੋਮੋਸ ਵਿਕਦੇ ਪਏ ਨੇ। ਜਗ੍ਹਾ ਜਗ੍ਹਾ ਤੇ ਚੌਮਿਨ ਵਿਕਦੀਆਂ ਪਈਆਂ ਨੇ। ਤੇ ਉਹ ਸਾਨੂੰ ਨੁਕਸਾਨ ਕਰਦੇ ਨੇ। ਹਰ ਹਾਂ ਬਿਲਕੁਲ ਸਹੀ ਕਹਿ ਰਹੇ ਹੋ। ਇੱਕ ਗੱਲੀ ਪਾਰ ਕੇ ਤੁਹਾਨੂੰ ਠੇਲਾ ਮਿਲ ਜਾਏਣਾ ਮੋਮੋਜ਼ ਦਾ। ਗੱਲੀ ਪਾਰ ਤੁਹਾਨੂੰ ਚੌਮੀਨ ਮਿਲ ਜਾਣੀ ਹੈ।
ਹਾਂ ਇਹ ਫਾਸਟ ਫੂਡ ਤੇ ਹਰ ਜਗ੍ਹਾ ਤੇ ਪਏ ਹੋਏ ਨੇ।
ਹਰ ਜਗ੍ਹਾ ਦਿਖਦੇ ਨੇ ਬਿਲਕੁਲ ਸਹੀ ਕਹਿ ਰਹੇ ਮਤਲਬ ਹਰ ਜਗ੍ਹਾ ਇਕ। ਕੁੱਛ ਨਾ ਕੁਛ ਖਾਣ ਵਾਸਤੇ ਮਿਲ ਹੀ ਜਾਏਗਾ ਹੁਣ ਸ਼ਾਮ ਹੋ ਗਏ ਨਾ ਠੇਲੇ ਲੱਗ ਗਏ ਹੋਣਗੇ ਗੱਲੀ ਪਾਰਕ ਕੋਲ ਤਾਂ ਤੁਹਾਨੂੰ ਮੋਮੋਜ਼ ਵਾਲਾ ਮਿਲਣਾ ਫੇਰ ਗੱਲੀ ਪਾਰ ਚੋਮਿਨ ਵਾਲਾ, ਫੇਰ ਬਰਗਰ ਵਾਲਾ ਕਿੱਧਰੇ ਕਿਹੜਾ ਕਿਧਰੇ ਕਿਹੜਾ ਹੁਣ ਨਾ ਮੋਮੋਸ, ਚੋਮਿਨ ਨਾ ਜ਼ਿਆਦਾ ਆ ਗਏ ਨੇ ਪਹਿਲੇ ਨਾ ਗੋਲ ਗੱਪੇ ਜ਼ਿਆਦਾ ਸੀ। ਫਾਸਟ ਫੂਡ ਦੀ ਗੱਲ ਕਰੋ ਹਾਂ ਗੋਲ ਗੱਪੇ ਹੋ ਗਏ, ਟਿੱਕੀਆਂ। ਦਹੀਂ ਭੱਲੇ ਵਿਕਦੇ ਸੀ ਪਹਿਲਾਂ ਬਜ਼ਾਰਾਂ ਚ ਆਰਾਮ ਨਾਲ ਦਹੀਂ ਪੱਲੇ ਮਿਲ ਜਾਂਦੇ ਸੀ। ਹੁਣ ਉਹ ਚੀਜ਼ਾਂ ਘੱਟ ਹੋ ਗਈਆਂ ਨੇ।
ਹਾਂ।
ਹੁਣ ਮੋਮੋ ਜ਼ਿਆਦਾ ਹੋ ਗਏ ਮੋਮੋਜ਼ ਹੈ, ਪਿਜ਼ਾ ਏ ਹੁਣ ਲੇਕਿਨ ਮੋਮੋਜ ਜ਼ਿਆਦਾ ਨੁਕਸਾਨ ਕਰਨ ਵਾਲੀ ਚੀਜ਼ ਮੈਦਾ ਹੁੰਦਾ ਨਾ, ਉਹ ਜੰਮ ਜਾਂਦਾ ਜਾ ਕੇ ਅੰਦਰ ਆਨਦਰਾਂ ਚ। ਨੂਡਲਸ ਨੇ ਮੈਗੀਆਂ ਨੇ। ਇਹਨਾਂ ਨੇ ਨਾ ਬਹੁਤ ਬੱਚਿਆਂ ਦੀ ਬਹੁਤ ਜ਼ਿਆਦਾ ਹੈਲਥ ਖਰਾਬ ਕੀਤੀ ਦੀ ਏ।
ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਮਾਰ ਤਾਂਈ ਤੇ ਬੱਚੇ ਹੋ ਰਹੇ ਨੇ ਨਾ ਹੁਣ।
ਸਕੁਲ ਆਦਿ ਹੋ ਕਹਿੰਦੇ, ਇਹ ਚੀਜ਼ ਆਦਿ ਅਗਰ ਕ ਲੋਕ ਬਣਨੇ। ਸਬਜ਼ੀ ਬਣਨੀਏ ਦਾਲ ਬਣਨੀਏ ਨੀ ਖਾਣੀ ਦਸ ਰੁਪਏ ਤੋਂ ਮੈਗੀ ਲੈਣੇ ਦਸ ਰੁਪਏ ਵਾਲੀ। ਹੁਣ ਰੋਟੀ ਖਾਣੀ ਮਨਜੂਰ ਏ। ਇਤਨਾ ਜ਼ਿਆਦਾ ਆਦਿ ਹੋ ਗਏ ਨਾ ਹਾਂਜੀ- ਹਾਂਜੀ ਦੱਸੋ।
ਘਰਾਂ ਚ ਹੀ ਹੈਗੇ ਨੇ ਬੱਚੇ ਇੰਜ ਪਰ ਹਰ।
ਹਰ ਪਾਸੇ ਇਹੀ ਹਾਲ ਏ ਹਰ ਪਾਸੇ ਮਤਲਬ ਇੱਕ ਨਾ ਪਤਾ। ਕੀ ਹੋ ਗਿਆ ਐਡਵਰਟਾਈਜ਼ਮੈਂਟ ਜ਼ਿਆਦਾ ਆਉਣ ਲੱਗ ਗਈ ਚੀਜ਼ਾਂ ਦੀ ਇੱਕ ਨਾ ਹੋੜ ਬਾਜ਼ੀ ਵਾਲੀ ਗੱਲ ਹੋ ਗਈ ਦੇਖੋ। ਇੱਕ ਬੱਚਾ ਖਾ ਕੇ ਆਉਂਦਾ ਆ ਕੇ ਦਸਦਾ ਮੈ ਯਾਰ ਦੋਸਤ ਮੈਂ ਆ ਖਾ ਕੇ ਆਇਆ ਮੈਂ ਖਾ ਕੇ ਆਈ ਹਾਂ। ਤੇ ਫੇਰ ਉਹ ਅੱਗੇ ਸਾਨੂੰ ਦੱਸਦੇ ਨੇ ਕਿ ਮੇਰੀ ਸਹੇਲੀ ਇਹ ਖਾ ਕੇ ਆਈ ਮੇਰਾ ਦੋਸਤ ਇਹ ਖਾ ਕੇ ਆਇਆ। ਫੇਰ ਉਹ ਕਹਿੰਦੇ ਅਸੀਂ ਵੀ ਖਾਣਾ ਅਸੀਂ ਕਹਿੰਦੇ ਚਲੋ ਬਈ ਖਾਓ। ਤੁਸੀਂ ਵੀ ਖਾਓ ਫੇਰ ਜਿੱਦ ਕਰਦੇ ਨੇ ਫਿਰ। ਹੋਰ ਬਾਜੀ ਨਾ ਬਹੁਤ ਜ਼ਿਆਦਾ ਦੇਖੋ ਅੱਜ- ਕੱਲ ਤੇ ਬਚਿਆ ਚ ਨਾ। ਲੇਕਿਨ ਮਾਰਕੀਟ ਨੇ ਦੇਖੋ ਖ਼ਰਾਬ ਵੀ ਜ਼ਿਆਦਾ ਕੀਤਾ ਪਿਆ ਚੀਜ਼ਾਂ ਨੂੰ। ਦਾਲ ਰੋਟੀ ਖਾਣ ਤੋਂ ਪਿੱਛੇ ਹਟੇ ਦੇ ਨੇ। ਬਿਲਕੁਲ ਵੀ ਨਹੀਂ ਖਾਣੇ ਹੈਲਦੀ ਫੂਡ ਬਿਲਕੁਲ ਸਹੀ ਕਹਿ ਰਹੇ ਤੁਸੀਂ, ਮੈਂ ਤਾਂ ਸੋਚਦਾ ਚਲੋ ਘਰ ਹੀ ਬਣਾ ਕੇ। ਦੇਨਾ ਮੋਮੋਸ ਚੋਮਨ ਬਜ਼ਾਰੋਂ ਕੀ ਮੰਗਉਦੇ ਦੇਖੋ ਬਾਜ਼ਾਰ ਗੰਦਗੀ ਬੜੀ ਹੰਦੀ।
ਹਾਂ, ਹਾਂਜੀ- ਹਾਂਜੀ।
ਘਰ ਦੇਖੋ ਅਸੀਂ ਸਫ਼ਾਈ ਨਾ ਬਣਾਉਂਦੇ ਹਾਂ ਹ, ਅਸੀਂ ਕਿਦਾਂ ਬਣਾਉਂਦੇ ਹਾਂ ਮਿਲਵਟ ਨਹੀਂ ਕਰਦੇ ਨੁਕਸਾਨ ਉਹ ਵੀ ਕਰੇਗਾ। ਲੇਕਿਨ ਘਰ ਦਾ ਥੋੜਾ ਥੋੜਾ ਸੇਫ ਤੇ ਖੁਦ ਬਣਾਇਆ ਸਾਨੂੰ ਪਤਾ ਹੈ ਅਸੀਂ ਕਿੰਨੀ ਮਿਲਾਵਟ ਕੀਤੀ। ਕਿੰਨੀ ਮਿਲਾਵਟ ਨਹੀਂ ਕੀਤੀ, ਬਾਹਰ ਕਿੱਨੀ ਮਿਲਾਵਟ ਕਰਦੇ ਹੁੰ ਤਾਂ ਪਤਾ ਵੀ ਨਹੀਂ ਹੈ।
ਹਾਂ, ਸੂਜੀ ਦੇ ਤੇ ਨੀ ਬਨਦੇ ਮੋਮੋ ਹੈ ਨਾ।
ਬਿਲਕੁਲ -ਬਿਲਕੁਲ ਸਹੀ ਗੱਲ ਹੈ, ਚਲੋ। ਠੀਕ ਹੈ ਫੇਰ ਹੈਨਾ, ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ।